ਸਸ ਸ਼੍ਰੀ ਅਕਾਲ। ਹਾਂਜੀ, ਆ ਰਈ ਅਵਾਜ਼ ਹੁਣ
ਹਾਂਜੀ, ਆਜੋ।
ਹਾਂਜੀ, ਹੋਰ ਸੁਣਾਓ ਕੀ ਹਾਲ ਚਾਲ?
ਬਸ ਰਾਸਨ-ਰੂਸਨ ਲੈ ਕੇ ਆਏ ਸੀ ਤੇ ਬਸ ਓ ਈ ਡੱਬੇ-ਡੁੱਬੇ ਚ ਪਾ ਰਈ ਆਂ
ਹੂੰ-ਹੂੰ।
ਪੈਲਾ ਤਾਂ ਜੇੜਾ ਸਮਾਨ ਕੋਈ ਕੀੜੇ-ਕੂੜੇ ਲਾਗੇ ਧੁੱਪ ਰੱਖੋਗੇ ਜੇੜੇ ਸੁੱਟਨ ਵਾਲਾ ਸੁ ਹੋਗੀ ਓ ਈ ਸਭ ਸਾਫ਼-ਸਫ਼ਾਈ ਚ ਲੱਗੀ ਸੀ ਥੋੜਾ
ਅੱਛਾ ਹਾਂਜੀ ਹਾਂ
ਹੂੰ, ਸੂਟ ਸੀ ਰਈ ਸੀ ਥੋੜਾ ਸਾ ਗੜਬੜ ਹੋ ਗਿਆ ਤੇ ਓ ਈ ਸੋਚਣ ਡਈ ਆ ਕਿ ਹੁਣ ਵਿੱਚ ਚੋਣਾ ਜੀਆ ਪਾ ਦੇਵਾ
ਹਾਂਜੀ, ਔਡਰ ਦਾ ਕੇ ਆਪਣਾ ਸਿਲ ਰਏ ਓ ਅੱਛਾ-ਅੱਛਾ ਔਡਰ ਔਡਰ ਵੀ ਲੈਦੇ ਓ?
ਹਾਂਜੀ ਵਹੀ ਆ ਬਸ ਮਾੜਾ ਮੋਟਾ ਪੌਣ ਜੋਗਾ ਸੀ ਲਈਦਾ
ਹਾਂਜੀ, ਮੈਨੂੰ ਵੀ ਮਤਲਬ ਓਨਾ ਅ ਸਣਾਉਣ ਦਾ ਓਨਾ ਓ ਨੀ ਆ ਮਤਲਬ ਲਾ ਲੈਨੀ ਆ ਮੈਂ ਤਾਂ ਰੇਡੀਮੈਂਟ ਹੀ ਮੰਗਾ ਲੈਂਦੀ ਜਿਆਦਾ ਅੱਜਕੱਲ ਤਾਂ ਰੈਡੀਮੇਟ ਵਧੀਆ-ਵਧੀਆ ਮਿਲ ਜਾਂਦੇ ਆ
ਹਾਂਜੀ ਓ ਤੇ ਸਈ ਗੱਲ ਆ
ਜਾਂਦੀ ਮੈ ਤੇ ਉੱਥੇ ਲੈ ਆਂਦੀ ਆ।
ਮੈਨੂੰ ਹਾਂਜੀ ਮੈਨੂੰ ਵੀ ਈਸ ਤਰ੍ਹਾਂ ਹੀ ਮਰਗ ਚ ਮਿਲਿਆ ਸੀ ਸੂਟ ਤੇ ਮੈਂ ਕਿਆ ਚੱਲ ਸੀਆ ਕੈਂਦੇ ਰੱਖਦੇ ਹੁੰਦੇ ਕੱਪੜੇ
ਹ ਹਾਂਜੀ, ਓ ਹੰਡਾ ਹਾਂਜੀ ਹੰਡਾ ਕੇ ਛਡਦੇ ਨੇ ਨਾ ਹਾਜੀਂ। ਕੈਹਦੇ ਤਾ ਹੈ ਪਰ ਬੋਲਣ ਦੀਆਂ ਗੱਲਾਂ ਆ---ਆ ਹਾਂ ਪਰ ਠੀਕ ਐ ਪਾ ਕੇ ਹੰਡਾੳ ਓ ਜ਼ਿਆਦਾ ਵਧੀਆ ਨੇ ਫੇਰ
ਹਾਂਜੀ, ਕੋਈ ਕਹਿੰਦੇ ਰੱਖਦੇ ਨੀ ਯਾਰ ਪਤਾ ਨੀ ਮੈਂ ਕਿਆ ਜਿਸਾ ਕੈਦੇ ਬੱਚੇ ਡਾ ਟਿਊਸ਼ਨ ਹਾਂਜੀ ਹੋਰ ਸੁਣਾੳ ਤੁਸੀਂ?
ਬੈਠੇ ਆ ਬੱਚੇ ਹਾਂਜੀ।
ਹੋਰ ਸਬ ਵਧੀਆ?
ਹਾਂਜੀ- ਹਾਂਜੀ ਸਭ ਵਧੀਆ ਬੱਚੇ ਰੋਟੀ- ਰਾਟੀ ਖਾ ਕੇ ਬੈਠੇ ਆ, ਹੁਣ ਆਓਗੀ ਟੀਚਰਾਂ ਆਂਦੀ ਘਰੇ ਪੜਾਉਣ।
ਅੱਛਾ- ਅੱਛਾ ਘਰੇ ਆਉਂਦੇ ਘਰੇ ਲਗਾਇਆ ਟਿਊਸ਼ਨ।
ਹਾਂਜੀ ਘਰੇ ਲਾਇਆ, ਘਰੇ ਆਉਂਦੀ ਪੜਾਉਣ ਵਾਸਤੇ ਪੰਜ ਕੇ ਵਜੇ ਆਉਗੀ।
ਘਰੇ ਆਊਨੇ।
ਹਾਂਜੀ ਹੁਣ ਠੀਕ ਫੇਰ ਸਮਣੇ ਵੀ ਧੜਾਉਂਦੀ ਆ ਉਹ ਚੰਗਾ ਪੜਾਉਦੀ ਤੇ ਘਰ ਆਕੇ ਫੇਰ ਪਾਪਾ ਵੀ ਕਹਿੰਦੇ ਘਰੇ ਪੜਾਓ। ਬੱਚੇ ਤਾਂ ਬਾਹਰ ਜਾਣਾ ਵੀ ਨੀ ਮੰਗਦੇ ਆ ਤੇ, ਹਾਂਜੀ।
ਅੱਛਾ ਜੀ। ਹਾਂ ਵਧੀਆ ਸਾਡੇ ਜਾਂਦੇ ਬਾਰੇ ਹੀ, ਕਿਉਂਕਿ ਸਾਡੇ ਫੇਰ ਸਾਰੇ ਫੈਮਲੀ ਵੱਡੀ ਆ ਤੇ ਫੇਰ ਚੱਲਦਾ ਨਹੀ ਆ, ਫੇਰ
ਹਾਂ ਵੱਡੀ ਫੈਮਿਲੀ ਹੋਵੇ ਤਾਂ ਨਹੀਂ ਹੁੰਦਾ ਨਾ ਫੇਰ ਹਾਂਜੀ। ਫੇਰ ਸਾਡੇ ਡਰਾਇੰਗ ਰੂਮ ਆ, ਉੱਥੇ ਬਹਿ ਕੇ ਆਰਾਮ ਨਾਲ ਪੜਾਉਂਦੀ ਆ ਉਹ।
ਹਾਂਜੀ ਵਜ ਵਧ ਹ
ਹਾਂਜੀ।
ਮੈਂ ਸਾਡੇ ਘਰੇ ਵਾਜਾ ਹੀ ਵਜਦੀਆਂ ਰਹਿੰਦੀਆਂ ਬੱਚਿਆਂ ਨੂੰ ਇਧਰੋਂ- ਉਧਰੋਂ ਆਉਂਦੀਆਂ ਰਹਿੰਦੀਆਂ। ਓ ਹੋ ਹਾਂਜੀ ਹੋਰ ਬੱਚੇ ਕਿੰਨੇ ਤੁਹਾਡੇ ਘਰੇ? ਦਵਾਈ ਵੀ ਪਾਉਂਦੇ ਕਦੀ ਹਟਦੇ ਹੀ ਨਹੀਂ ਇਹ ਤੇ।
ਨ ਕਿ ਇੱਕ ਸਟੇ ਵਾਲਾ ਵੀ ਇੱਕ ਆਉਂਦਾ ਏਦਾਂ ਮਤਲਬ ਇਸ ਟੈਮ ਬਣਿਆ ਰਹਿੰਦਾ। ਉਹਨੂੰ ਡੌਟ- ਡੋਟ ਕਰਕੇ ਜਗਾ-ਜਗਾ ਲਾਓਗੇ ਤੇ ਕਹਿੰਦੇ ਪੂਰਾ ਗੈਪ ਹੋ ਜਾਂਦਾ ਹੈ, ਕਾਕਰੋਚ ਵਗੈਰਾ। ਦੱਸਦੇ ਸਾਡੇ ਅੱਡ ਗੁਆਂਢੀਆਂ, ਸਾਡੇ ਤੇ ਨਹੀਂ ਹੈ ਘਰੇ।
ਅੱਛਾ- ਅੱਛਾ ਹੁੰ।
ਹਾਂ ਉਹੀ ਮੈਂ ਕਹਿੰਦੀ ਕਿ ਢਾਈ ਸੌ ਕਿ, ਤਿੰਨ ਸੌ ਦਾ ਆਓਂਦਾ ਏ ਰੈੱਡ ਕਲਰ ਦਾ ਪੈਨ ਵਰਗਾ ਰਹਿੰਦਾ ਹੈ। ਉਹ ਜਿੱਥੇ- ਜਿੱਥੇ ਡੋਟ- ਡੋਟ ਕਰਕੇ ਪਾਓਗੇ ਕਹਿੰਦੇ ਪਤਾ ਨਹੀਂ ਮਰਦਾ ਕਿ ਮਰਦਾ ਨਹੀਂ ਉਹ ਗੈਬ ਵੀ ਹੋ ਜਾਂਦਾ ਉਹ ਤੇ। ਉਹਨੂੰ ਵੀ ਉਹਨੂੰ ਵੀ ਲਾ ਕੇ ਸੋ ਇੱਕ ਵਾਰ ਟਰਾਈ ਕਰਕੇ ਵੇਖੋ।
ਹਾਂ ਤੇ ਪਤਾ ਚੱਲੇਗਾ।
ਹਾਂਜੀ ਜੋ- ਜੋ ਯੂਜ ਕੀਤਾ ਜਿਹਨਾਂ ਨੇ, ਉਹ ਲੋਕ ਕਹਿੰਦੇ ਬਹੁਤ ਵਧੀਆ ਏ।
ਹੂੰ, ਹਾਂਜੀ। ਕੋਈ ਨਹੀ ਬੈਠੀ ਸੀ ਹੁਣ। ਲੱਸੀ ਬਣਾਈ ਸੀ ਇਹਨਾਂ ਨੇ, ਮੈਂ ਪੀਤੀ ਨੀ। ਰੱਖ ਲਈ ਉਹ ਮੈਂ ਇਕੋ ਵਾਰ ਪੀਤੀ ਤੇ ਮੈਨੂੰ ਖੱਟੀ ਜਿਹੀ ਲਗੀ।
ਅੱਛਾ ਹਾਂ ਬਹੁਤ ਖੱਟਾ ਪੀਆ ਨੀ ਜਾਂਦਾ ਨਾ।
ਹਾਂ ਜੀ। ਤਾਂ ਉਹੀ ਉਹ ਗੱਲਾਂ ਵੀ ਥੋੜ ਸਰਦੀ ਵੀ ਆ ਤਾਂ ਉਹੀ ਸੋਚਣ ਡੀ ਪੀਵਾਂ ਨਹੀਂ ਪੀਵਾ ਫੇਰ ਸਾਹਮਣੇ ਪਾਈ ਫ- ਮੈਂ ਕਿਹਾ ਪੀ ਲੈਂਦੀ ਆ, ਵੇਖੀ ਜਾਊਗੀ। ਹਾਂਜੀ ਹੋ ਤੁਸੀ ਪੀਤੀ, ਪੀਂਦੇ ਹੋ ਤੁਸੀਂ ਲੱਸੀ?
ਹੈਲੋ।
ਮੈਂ ਕਿਹਾ ਤੁਸੀਂ ਪੀਂਦੇ ਹੋ ਲੱਸੀ?
ਕਿਦੇ ਆਵਾਜ਼ ਨਹੀਂ ਆਉਂਦੀ।
ਹਾਂਜੀ।
ਕੀ ਕਹਿ ਰਹੇ ਓ?
ਮੈਂ ਕਹਿ ਰਹੀ ਆ ਤੁਸੀਂ ਪਿੰਦੇ ਹੋ ਲੱਸੀ?
ਹਾਂ ਹਾਂ ਪੀਦੀ ਆ ਨਾ, ਅਸੀਂ ਵੀ ਕਦੇ ਬਨਾਉਣੇ ਆਂ। ਇੱਕ ਮਿੱਠਾ ਵਾਲੇ ਵੀ ਮਿੱਠਾ ਵਾਲੇ ਬਣਾਉਂਦੀ ਆ ਇੱਕ। ਥੋੜਾ ਜਿਹਾ ਬਹੁਤ ਵਧੀਆ ਬਣਦੇ ਨੇ।
ਪਰ ਚਿਥਿਆ।
ਹਾਂਜੀ ਹਾਂਜੀ, ਬਣਾਉਂਦੇ ਆਂ ਤੇ ਨਾਲ ਕਦੇ ਵੀ ਬਣਾ ਲੈਣੇ ਆਂ। ਕੇਵੜਾ ਜੈਲ ਇੱਕ ਜੈਲ ਆਉਂਦਾ ਆ, ਜਿਦਾਂ ਏਸ ਹੁੰਦਾ ਨਾ ਕੇਵੜਾ ਜੈਲ ਸ
ਅੱਛਾ ਅੱਛਾ।
ਅਸੀਂ ਬਣਾਉਂਦੇ ਆ ਬਹੁਤ ਵਧੀਆ ਬਣਦੇ ਨੇ, ਪੁਦੀਨਾ ਪਾਲ ਲੋ ਲੂਣ ਪਾਲ ਲੋ, ਚੀਨੀ ਪਾ ਲੋ, ਉਹਦੇ ਬਾਅਦ ਫਿਰ ਜਿਆ ਇਲਾਇਚੀ ਪਾਉਣਾ ਇਲਾਇਚੀ ਪਾ ਲੋ, ਜੇ ਸੌ ਫਲੇਵਰ ਤੁਹਾਨੂੰ ਜਿਹੜਾ ਪਸੰਦ ਐ। ਉਹ ਪਾ ਕੇ ਕੇਵੜਾ ਜਲ ਤਿੰਨ-ਚਾਰ ਟੱਕਣ ਟੱਕਣ ਪਾ ਕੇ ਮੀਕਸੀ ਚ ਜੂਸਰ ਵਾਲੇ ਜਾਂ ਫਿਰ ਜਿਹੜੇ ਮਿਕਸੀ ਚ ਉਹਨੂੰ ਚੰਗੀ ਤਰ੍ਹਾਂ ਪੂਰਾ ਮਤਲਬ ਮਿਕਸ ਕਰ ਲੋ। ਕਿਸ ਨੂੰ ਜਿਹੜਾ ਛਾਣ ਲੋਓ ਮੂਹ ਨਾ ਆਵੇ ਤੇ ਬਹੁਤ ਵਧੀਆ। ਤੇ ਜਾਂ ਫਿਰ ਡਰਾਈ ਫਰੂਟਸ ਤੁਸੀਂ ਗਾਰਨਿਸ਼ ਕਰ ਲੋ, ਨਾਰੀਅਲ ਦਾ ਬੁਰਾਦਾ ਪਾਲੋ ਬੋਹਤ ਵਧੀਆ ਲੱਗਦਾ, ਆਇਓ ਕਦੀ ਪਿਲਾਉਂਗੀ ਤੁਹਾਨੂੰ।
ਹਾਂਜੀ-ਹਾਂਜੀ, ਜ਼ਰੂਰ ਪੀਵਾਂਗੇ।
ਵਰਗਾ ਬਣਦਾ ਤਾਂ ਮੋ, ਬੋਤ ਵਧੀਆ।
ਹਾਂਜੀ ਮੇਰੀ ਵੀ ਫਰੈਂਡ ਇਕ ਹੈਗੀ ਆ ਓ ਵੈਸੇ ਦੂਜੀ ਕਾਸਟ ਦੀ ਆ। ਪਰ ਓ ਵੀ ਲੱਸੀ ਬਹੁਤ ਵਧੀਆ ਬਣੋਂਦੀ ਅਸੀਂ ਇੱਕ ਵਾਰੀ ਓਦੇ ਘਰ ਗਏ ਬਣਾ ਕੇ ਪਿਲਾਈ, ਮੇਰੀ ਬੇਟੀ ਨੂੰ ਨੀ ਪਸੰਦ ਆਈ ਓ ਤੇ ਬਾਰ ਬੋਲੇ ਮੰਮੀ ਤੁਸੀਂ ਵੀ ਬਣਾਓ, ਤੁਸੀਂ ਵੀ ਇਤਰਾਂ ਬਣਾਓ। ਫੇਰ ਮੈਂ ਓਨੂੰ ਫੋਨ ਕਰ ਪੁੱਛਿਆ ਮੈਂ ਕਿਆ ਭੈੈਂਨ ਦੱਸ ਬਣਾਈ ਸੀ ਤੂੰ ਲੱਸੀ।
ਮੇਰੀ ਕੁੜੀ ਨੂੰ ਪਸੰਦ ਈ ਨੀ ਆਈ, ਫੇਰ ਓਨੇ ਦੱਸਿਆ। ਤੇ ਬਣਾਈ ਓਨੇ ਮੈਂਨੂੰ ਕੀ ਜਿੰਨਾ ਤੁਸੀਂ ਦਹੀਂ ਲੈਂਦੇ ਹੋ ਮਤਲਬ ਕੀ ਤਰ੍ਹਾਂ ਬਣਾਇਆ ਸੀ ਓਨੇ ਜਿੰਨਾ ਔਰ ਉਤੋਂ ਥੋੜਾ ਦੁੱਧ ਲੈਣਾ ਵਾ ਔਰ ਓ ਤੋਂ ਥੋੜਾ ਪਾਣੀ ਮਤਲਬ ਪਾਣੀ ਔਰ ਵਿਚ ਜੇੜਾ ਦੁੱਧ ਪੋਂਦੇ ਆ ਦੋਨਾਂ ਨੂੰ ਇਕੁਅਲ ਰੱਖਣਾ ਵਾ ਹਾਂਜੀ। ਓਨਾਂ ਦੋਆ ਨੂੰ ਫੇਰ ਚੰਗੀ ਤਰ੍ਹਾਂ ਮਿਕਸੀ ਚ ਗ੍ਰੈਂਡ ਕਰਨਾ ਤੇ ਤੇ ਓ ਹਾਂਜੀ ਬੋ ਚੰਗੀ ਬਣਾਈ
ਹਂ ਮੈਂ ਤੈਨੂੰ ਆ ਪਿਲਾਉਂਗੀ, ਮੈਂ ਤੁਹਾਡੇ ਉੱਥੇ ਆਉ ਤੁਸੀਂ ਮੈਨੂੰ ਓ ਬਣਾ ਕੇ ਪਿਲਾਇਓ।
ਹਾਂਜੀ-ਹਾਂਜੀ। ਹਾਂਜੀ ਉਹੀ ਮੈਂ ਕਿਆ ਜੀ।
ਹਾਂ ਤਾਂ ਕੇਸ ਦੇ ਬਾਰੇ ਹੱਥ ਦਾ ਟੇਸਟ ਵੀ ਅੱਡ ਰੈਂਦਾ ਨਾ।
ਹਾਂਜੀ-ਹਾਂਜੀ, ਫਿਰ ਬਣਾਣ ਦਾ ਤਰੀਕਾ ਕਿਸ ਤਰ੍ਹਾਂ ਕੀ ਪੌੜਾ ਕਿਟ ਦਾ, ਟਮਾਟਰ ਦਾ ਹੱਤਾ ਦਾ ਸਵਾਦ ਵੀ। ਸਬਜ਼ੀ ਕਈ ਵਾਰੀ ਏ ਬਣਾਓਗੇ ਤਾਂ ਬ ਬੜੀ ਸਵਾਦ ਬਣੂਗੀ। ਵੇਖਿਆ ਮੈਂ ਹੱਥ ਲਗਾਇਆ ਸੀ ਚੰਗੀ ਹਾਂਜੀ।
ਹਾਂਜੀ ਅਸੀਂ ਦਈ ਵਾਲੀ ਮਿਰਚੀ ਵੀ ਬਣਾ ਲੈਂਨੇ ਆਂ ਘਰੇ। ਪੈਲਾਂ ਤੇ ਬਗਲ 'ਚ ਰੈਂਦੀ ਬੁੱਡੀ, ਓ ਬਣਾਂਦੀ ਸੀ ਤੇ ਓਦੇ ਓਦੇ ਤੋਂ ਲਿਆ ਨਈ ਦੋ ਤਿੰਨ ਵਾਰੀ, ਫੇਰ ਮੈਂ ਪੁੱਛ-ਪੁੱਛ ਕੇ ਸਿੱਖਗੀ, ਹੁਣ ਅਸੀਂ ਆਪੇ ਈ ਘਰੇ ਬਣਾ ਲੈਂਨੇ ਆ। ਬੜਾ ਵਧੀਆ ਬਣਦੇ, ਦਈ ਮੋਟੀ-ਮੋਟੀ ਦਈ ਵਾਲੀ ਮਿਰਚੀ ਓੰਨ ਦੀ ਐ ਦਈ ਚ' ਡੀਪ ਕਰਕੇ ਨਮਕ, ਮਿਰਚੀ, ਤਨੀਆ ਮਟਰ ਪਾ ਕੇ ਬੋਤ ਵਧੀਆ ਬਣਦੇ, ਦਾਲ- ਚਾਵਲ ਨਾਲ ਖਾਲੋ। ਟਮਾਟਰ ਦੀ ਚਟਨੀ ਬਣਾਈ, ਓਦੇ ਚ' ਮਤਲਬ ਫਰਾਈ ਕਰਕੇ ਪਾਓ, ਬੋਤ ਵਧੀਆ ਟੇਸਟ ਔਂਦਾ ਓਦਾ ਵੀ। ਲਾਈ ਜੇੜਾ ਕੋਈ ਵਰਗਾ ਨ ਲਾਈ ਓੰਦੈ, ਓਨੂੰ ਵੀ ਬਸ ਪਾਣੀ ਜਦੋਂ ਪੋਹੇ, ਪੋਹਾਂ ਨੂੰ ਧੋ ਕੇ ਕੱਢਦੇ ਕੱਢ ਕੇ ਓ ਹੋਗੀ ਓਦੇ ਚ' ਪਾਓ, ਮਸਤ ਬਣਦੈ।